ਉਹ
ਹੈਲੋ
ਵੀਰ ਜੀ ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਹੈ ਤੁਹਾਡਾ
ਵਧੀਆ ਜੀ
ਹੋਰ ਕੀ ਕਰਦੇ ਤੁਸੀਂ
ਬਸ ਵਿਹਲੇ ਬੈਠੇ ਆ
ਹਾਂਜੀ, ਮੈਨੂੰ ਨਾ ਤੁਹਾਡਾ ਕਿਸੇ ਨੇ ਨੰਬਰ ਦਿੱਤਾ ਹੈ।
ਅੱਛਾ।
ਹਾਂਜੀ, ਮੈਂ ਨਾ, ਮਤਲਬ ਕੋਚਿੰਗ ਕਲਾਸਿਸ ਸ਼ੁਰੂ ਕੀਤੀ ਹੈ ਸੋ ਦੇ ਲਈ ਮੈਂ ਤੁਹਾਨੂੰ ਕੋਲ ਕੀਤੀ ਸੀ ਅਗਰ, ਤੁਹਾਡੀ ਜਿਵੇਂ ਗਲੀ 'ਚ ਅਗਰ ਹੋਣ ਬੱਚੇ ਵਗੈਰਾ ਤੁਸੀਂ ਮੈਨੂੰ ਕੰਟੈਂਕਟ ਕਰ ਲੈਣਾ।
ਅੱਛਾ ਜੀ।
ਹਾਂਜੀ, ਤੁਹਾਡੀ ਗਲੀ 'ਚ ਹੈ ਨਹੀ ਬੱਚੇ
ਕੋਈ ਨੀ, ਹੋਣਗੇ ਤੇ ਭੇਜ ਦਵਾਂਗਾ ਮੈਂ।
ਅੱਛਾ ਕੋਈ ਨੀ, ਹੁਣ ਮਤਲਬ ਤੁਸੀਂ ਮਤਲਬ ਹੈ ਵੱ ਵੱਡੇ ਹੋਣ ਵ ਅਗਰ ਵੱਡੇ ਸਹੀ ਛੋਟ ਛੋਟੇ ਆ ਤੇ ਛੋਟੇ ਹੀ ਸਹੀ
ਅੱਛਾ ਜੀ
ਹਾਂਜੀ
ਤੁਹਾਡੇ ਨੀ ਹੈ ਬੱਚੇ
ਨਹੀਂ, ਮੇਰੇ ਨਹੀਂ ਹੈ।
ਅੱਛਾ, ਅੱਛਾ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਤੁਸੀਂ ਆਪਣੇ ਮਤਲਬ ਜੋ ਵੀ ਹੋਏਗਾ ਨਾ ਤੁਸੀਂ ਉਹਨਾ ਨੂੰ ਮੇਰਾ ਨੰਬਰ ਦੇ ਦੇਣਾ। ਮੇ ਮੇਰੇ ਨਾਲ ਕੋਂਟੈਕਟ ਕਰ ਲੈਣਗੇ, ਤੇ ਮੈਂ ਤੁਹਾਨੂੰ ਦੱਸ ਦਸ ਦਵਾਂਗੀ ਸਾਰਾ ਕੁਛ, ਮਤਲਬ ਔਲ ਸਬਜੈਕਟ ਨੇ ਜਿਹੜੇ ਮਰਜ਼ੀ ਸਬਜੈਕਟ ਇੰਗਲਿਸ਼ ਹਿੰਦੀ ਵਗੈਰਾ ਸਾਰੇ, ਮਤਲਬ ਪਲੱਸ ਵਨ, ਪਲੱਸ ਟੂ ਆਰਟਸ, ਕਾਮਰਸ ਮਤਲਬ ਸਾਰੇ ਸਬਜੈਕਟ ਐਵੇਲੇਬਲ ਨੇ।
ਹਾਂਜੀ।
ਤਾਂ ਕਰਕੇ ਤੁਸੀਂ ਦੱਸਦੇ ਨਾ ਉਹਨਾਂ ਨੂੰ ਕਿ ਅਸੀਂ ਬਈਆ, ਜਿਆਦਾ ਦੂਰ ਵੀ ਨੀ ਹੈ ਲੋਕੇਸ਼ਨ ਤੁਹਾਨੂੰ ਵਟਸਐਪ ਕਰ ਦਾਵਾਂਗੇ, ਅਗਰ ਹੋਣਗੇ ਤੇ ਕਿਉਂਕਿ ਬੱਚਿਆਂ ਦੀ ਸਮਰ ਵੇਕੇਸ਼ਨ ਚੱਲਦੀ ਪਈ ਹੈ ਨਾ, ਤਾਂ ਕਰਕੇ ਜੁਲਾਈ ਤੋਂ ਸਟਾਰਟ ਕਰਾਂਗੀ ਮੈਂ ਬੈਚ।
ਹਾਂਜੀ।
ਤੁਹਾਡੀ ਅਗਰ ਹੋਣਗੀਆਂ ਨੇੜੇ, ਜੇ ਤੁਸੀਂ ਮੈਨੂੰ ਦੱਸ ਦੇਣਾ ਨਾ।
ਠੀਕ ਹੈ ਜੀ।
ਕਰਾਂਗੇ ਨਾਲ।
। ਹਮ ਨਹੀਂ ਮੈਂ ਕੁਛ ਨਹੀਂ ਕਰਦਾ।
ਅੱਛਾ ਅੱਛਾ ਤਾਂ ਹੀ ਮੈਂ ਤੁਹਾਨੂੰ ਮੈਨ ਕਿਸੇ ਨੇ ਨੰਬਰ ਦਿੱਤਾ ਕਿ ਤੁਸੀਂ ਨਾ ਇੰਨਾ ਦਾ ਕਹਿ ਦੋ ਅਗਰ ਇਹਨਾਂ ਦੇ ਮਤਲਬ ਹੋਣਗੇ ਮੈਂ ਤਾਂ ਹੀ ਤੁਹਾਨੂੰ ਕਾਲ ਕੀਤੀ ਏ।
ਹਾਂਜੀ।
ਕਿਉਂਕਿ ਅੱਜ ਕੱਲ੍ਹ ਬਥੇਰਾ ਹੋ ਗਿਆ ਨਾ ਬੱਚੇ ਇੱਧਰ ਉੱਧਰ ਫਿਰਦੇ ਨੇ ਸੋ ਇਦੇ ਨਾਲ ਅਸੀਂ ਅ ਗੇਮਾਂ ਵਗੈਰਾ ਵੀ ਖਿਡਾਂਦੇ ਆਂ ਬੱਚਿਆਂ ਨੂੰ ਸਾਰਾ ਕੁਝ ਹੈ। ਤੁਸੀਂ ਤਾਂ ਹੀ ਕਹਿ ਰਹੇ ਆ ਠੀਕ ਹੈ ਤੁਸੀਂ ਬੱਚਿਆਂ ਨੂੰ ਜ਼ਰੂਰ ਭੇਜਣਾ। ਠੀਕ ਹੈ।
ਹਮ।
ਤਾਂ ਕਰਕੇ। ਹੋਰ ਰੋਟੀ ਖਾ ਲੀ ਏ ਤੁਸੀਂ?
ਨਹੀਂ ਦੇਰ ਤੱਕ।
ਅੱਛਾ ਅੱਛਾ।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
ਹਮ। ਅਸੀਂ ਬੱਚਿਆਂ ਨੂੰ ਗੇਮਾਂ ਵਗੈਰਾ ਵੀ ਖਿਡਾਂਦੇ ਹਾਂ ਜਿਹੜੀ ਮਤਲਬ ਆਊਟਡੋਰ, ਇਨਡੋਰ ਗੇਮਸ ਵਗੈਰਾ ਹੈ ਨਾ ਉਹ ਵੀ ਅਸੀਂ ਖਿਡਾ ਲੈਂਨੇ ਹਾਂ ਤੁਸੀਂ ਸਾਡੇ ਨਾਲ ਕੋਂਟੈਕਟ ਕਰਨਾ ਬੱਚ ਬੱਚਿਆਂ ਨਾਲ
ਹਾਂਜੀ ਹੋਰ
ਤਾਂ ਕਰਕੇ ਮੈਂ ਤੁਹਾਨੂੰ ਕਿਹਾ ਤੁਸੀਂ ਕੰਟੈਕਟ ਕਰਨਾ ਤੇ ਬਾਕੀ ਅਸੀਂ ਹੋਰ ਵੀ ਬਥੇ ਮਤਲਬ ਸਾਡਾ ਪੂਰਾ ਸਟਾਫ ਹੈ। ਸਟਾਫ ਅਸੀਂ ਮੈਂ ਇਕੱਲੀ ਨਹੀਂ ਹਾਂ ਪੂਰਾ ਸਟਾਫ ਵਰਕ ਕਰਦੈ ਇਹਦੇ ਵਿੱਚ
ਹਾਂਜੀ
ਹਾਂਜੀ ਤਾਂ ਕਰਕੇ ਅਸੀਂ ਅਹ ਸਾਰੀ ਫੈਸਿਲਿਟੀ ਰੱਖੀਆਂ ਸੀ ਆਪਣੇ ਕੋਲ।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
ਕੀ ਗੱਲ ਤੁਸੀਂ ਇੰਨੇ ਸ਼ਾਂਤ ਬੈਠੇ ਹੋ ਵੀਰ ਜੀ।
ਬਸ ਵੈਸੇ ਹੀ ਬੈਠਾ ਸ਼ਾਂਤ।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
ਹਾਂਜੀ।
ਹਾਂਜੀ।
ਬੱਚਿਆਂ ਦੀ ਆਵਾਜ਼
ਹਾਂਜੀ ਹਾਂਜੀ ਉਹ ਨਾ ਮੇਰੇ ਮਤਲਬ ਇੱਧਰ ਨਾ ਸਾਰੇ ਆਏ ਹੋਏ ਨੇ ਨਾ ਸਾਡੇ ਘਰ। ਤਾਂ ਆਂਦੀ ਬੀ ਏ
ਅੱਛਾ ਜੀ।
ਹਮ ਲੋਕ ਵਗੈਰਾ
ਹੋਰ ਦੱਸੋ ਰੋਟੀ ਪਾਣੀ ਹੋ ਗਿਆ?
ਹਾਂਜੀ ਹਾਂਜੀ ਸਾਰੇ ਹੋ ਗਏ ਬਸ ਲੱਗੇ ਆਂ ਅਸੀਂ ਵੀ। ਗਰਮੀ ਬਹੁਤ ਹੋਈ ਹੈ ਨਾ ਤਾਂ ਹੀ ਅਸੀ ਕ ਕੈਂਪ ਵਿੱਚ ਬੱਚਿਆਂ ਦਾ ਕਲਾਸਾਂ ਸ਼ੁਰੂ ਕੀਤੀਆਂ ਗੇਮਾਂ ਵਗੈਰਾ ਸੋ ਬੱਚੇ ਵੀ ਥੋੜ੍ਹੇ ਰਿਲੈਕਸ ਫੀਲ ਹੋ ਜਾਣਗੇ ਉਹਨਾਂ ਨੂੰ ਵੀ ਥੋੜ੍ਹਾ ਪੜ੍ਹਾਈ ਤੋਂ ਛੁੱਟੀ ਮਿਲ ਜਾਏਗੀ ਪੜ੍ਹਨਗੇ ਵੀ ਨਾਲ ਨਾਲ ਗੇਮਸ ਵੀ ਖੇਲਣਗੇ ਸੋ ਦੋਨੋ ਕੰਮ
ਹਾਂਜੀ
ਹਾਂਜੀ ਹੋਰ, ਤੁਸੀਂ ਦੱਸੋ
ਵਧੀਆ ਜੀ
ਕੋਈ ਨਹੀਂ ਸਾਡਾ ਸਟਾਫ, ਹਾਂਜੀ- ਹਾਂਜੀ ਤੁਸੀਂ ਨਾ ਬਲਾ ਮਤਲਬ ਕਰਨਾ ਬੱਚਿਆਂ ਨਾਲ ਕੋਂਟੈਕਟ, ਅਗਰ ਤੁਹਾਡੇ ਹੋਣਗੇ, ਅਗਰ ਕੋਮਰਸ ਦੇ ਆਰਟਸ ਦੇ ਇਕੋਨੋਮਿਕਸ, ਮੈਥ ਸਾਡੇ ਕੋਲ ਸਾਰੀ ਫੈਸ ਜਿਟੀਆਂ ਅਸੀਂ ਅਲੱਗ ਅਲਗ ਟੀਚਰ ਰੱਖੀਆਂ, ਅਲੱਗ- ਅਲਗ ਸਬਜੈਕਟ ਲਈ ਸਾਰੀ ਟੀਚਰਸ ਹੈ ਸਾਡੇ ਕੋਲ
ਹਾਂਜੀ
ਹਾਂਜੀ, ਤੇ ਤੁਸੀਂ ਸਾਨੂੰ ਦੱਸ ਦੇਣਾ, ਅਗਰ ਤੁਹਾਡੀ ਨਜ਼ਰ ਤੇ ਹੋਣਗੇ ਬੱਚੇ ਵਗੈਰਾ, ਸੋ ਤਾਂ ਕਰਕੇ
ਇੰਨੇ ਮਤਲਬ ਗੇਮਸ ਲਈ ਅਲੱਗ ਟੀਚਰਸ ਹੈ, ਬਾਕੀ ਪੜ੍ਹਾਉਣ ਲਈ ਅਲੱਗ ਟੀਚਰਸ ਹੈ, ਬੱਚਿਆਂ ਨਾਲ ਅਸੀਂ ਬੱਚ ਬੱਚਿਆਂ ਨੂੰ ਵਕੇਸ਼ਨ ਤੇ ਵੀ ਲੈ ਕੇ ਜਾਂਦੇ ਹਾਂ ਸਾਰੀ ਜਗ੍ਹਾ ਗੇਮਾਂ ਗੂਮਾ ਖਿਡਾ ਕੇ, ਵਕੇਸ਼ਨ ਕਰ ਕੇ, ਬੱਚਿਆਂ ਨੂੰ ਥੋੜ੍ਹਾ ਰਿਲੈਕਸ ਫੀਲ ਹੋ ਜਾਂਦਾ ਸੋ ਸਾਡੇ ਚਾਰ ਫੀਸ ਵੀ ਬਹੁਤ ਘੱਟ ਨੇ ਜ਼ਿਆਦਾ ਨਹੀਂ ਹੈ, ਅਸੀਂ ਮੈਂਬਰਸ਼ਿਪ ਵਗੈਰਾ ਵੀ ਦਿੰਦੇ ਹਾਂ ਅਗਰ ਮੈਂਬਰਸ਼ਿਪ ਚਾਹੀਦੀ ਹੈ ਤੇ ਤੁਸੀਂ ਸ ਅਗਰ ਤੁਸੀਂ, ਤਿੰਨ- ਚਾਰ ਬੱਚੇ ਜੇ ਲੈ ਕੇ ਆਉਗੇ, ਅਸੀਂ ਤੁਹਾਨੂੰ ਮੈਂਬਰਸ਼ਿਪ ਦਵਾਂਗੇ, ਡਿਸਕਾਊਂਟ ਦਵਾਂਗੇ, ਸੋ ਤਾਂ ਕਰਕੇ-
ਹਾਂਜੀ
ਤਾਂ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ। ਅਗਰ ਉਹ, ਅੱਗੋਂ ਉਹ ਬੱਚੇ ਲਿਆਂਦੇ ਆ, ਉਹਨਾਂ ਨੂੰ ਵੀ ਅਸੀਂ ਡਿਸਕਾਊਂਟ ਵਗੈਰਾ ਦਵਾਂਗੇ। ਸੋ ਤੁਸੀਂ ਮੇਰੇ ਨਾਲ, ਦੱਸ ਦੇਣਾ ਮੈਨੂੰ ਅਗਰ ਹੋਣਗੇ। ਸਾਡੇ ਕੋਲ ਸਾਰੀ ਹੈ, ਫੈਸਿਲਿਟੀ ਵਗੈਰਾ, ਅਸੀਂ ਬੱਚਿਆਂ ਨਾਲ ਪਾ, ਸਾਰੀ ਮਤਲਬ ਖਾਣ- ਪੀਣ ਦੀ ਵੀ ਵੈਸ ਫੈਸਲਿਟੀ ਦਿੰਦੇ ਹਾਂ ਸਾਡਾ ਸੈਂ, ਵੀ ਵਧੀਆ ਬਣਿਆ, ਫੁਲੀ ਏਸੀ ਹੈ।
ਹਾਂਜੀ, ਹੋਰ ਦੱਸੋ ਜੀ?
ਹਾਂਜੀ, ਹਾਂਜੀ ਬਸ ਜੀ
ਅੱਜ- ਕੱਲ੍ਹ ਕੀ ਕਰ ਰਹੇ ਹੋ?
ਬਸ ਅਸੀਂ ਇਹੀ ਕੰਮ ਓਪਨ ਕੀਤਾ, ਕਿ ਅਸੀਂ ਕਰ ਸਕੇ ਕਿ ਬੱਚਿਆਂ ਨੂੰ ਪੜ੍ਹਾਈਏ, ਸਮਰ ਵੇਕੇਸ਼ਨ ਚੱਲਦੀ ਹੈ ਵੈਸੇ ਜੁਲਾਈ ਤੋਂ ਹੀ ਬੈਚ ਸਟਾਰਟਿੰਗ ਕਰਾਂਗੇ, ਇੱਕ ਬੈਚ ਸਵੇਰ ਦਾ, ਇੱਕ ਬੈਚ ਸ਼ਾਮ ਤੇ ਸਾਡੇ ਕੋਲ, ਦੋਨੋ ਇਕੱਠੇ ਹੀ ਨੇ ਬੈਚ ਤਾਂ ਹੀ, ਕੀ ਕਹਿੰਦੇ ਦੋਨੋ, ਸਵੇਰ ਦੇ ਬੈਚ ਵਿੱਚ ਆਉਣਾ ਪਸੰਦ ਕਰਦੇ ਨੇ, ਕਈ ਬੱਚੇ ਸ਼ਾਮ ਦੇ ਬੈਚ ਆਉਣ, ਕਿ ਸਕੂਲ ਵਗੈਰਾ ਵੀ ਜਾਣਾ ਪੈਂਦਾ, ਗੇਮਸ, ਗੇਮਸ ਦਾ ਬੈਚ ਸ਼ਾਮ ਨੂੰ ਹੈ, ਟਿਊਸ਼ਨ ਦਾ ਮਤਲਬ ਸਵੇਰ ਨੂੰ ਆ ਸਕਦੇ ਨੇ ਜਦੋਂ ਮਰਜ਼ੀ ਜਦੋਂ ਫਰੀ ਹੋਏ
ਹਾਂਜੀ, ਸਵੇਰ ਦਾ ਕੀ ਹਿਸਾਬ-ਕਿਤਾਬ ਹੈ
ਬਸ ਏਦਾਂ ਹੀ ਹੈ, ਬ ਅਗਰ ਸਟਾਰਟਿੰਗ ਜਿਵੇਂ ਵੱਡੇ ਬੱਚੇ ਹੁੰਦੇ ਆ, ਉਹ ਸਵੇਰ ਨੂੰ ਆ ਸਕਦੇ ਆ ਨਾ ਜਿਵੇਂ ਵੱਡੇ ਕੋਮਰਸ, ਆਰਟਸ, ਨੋ ਮੈਡੀਕਲ, ਮੈਡੀਕਲ ਏਦਾਂ-
ਹਾਂਜੀ
ਤਾਂ ਕਰਕੇ
ਬਾਕੀ, ਸਾ ਛੋਟੇ ਬੱਚੇ ਜੇ ਸ਼ਾਮ ਨੂੰ ਵੀ ਆ ਸਕਦੇ ਨੇ, ਬਾਕ ਕਿਉਂਕਿ ਉਹ ਤਾਂ ਥੱਕੇ ਹੁੰਦੇ ਨੇ ਪਹਿਲਾਂ ਹੀ ਵੱਡੇ ਤਾਂ, ਵੱਡੇ ਜ਼ਿਆਦਾ ਸਵੇਰ ਨੀ ਪਸੰਦ ਕਰਦੇ ਨੇ ਪੜ੍ਹਨਾ, ਟਿਊਸ਼ਨ ਕਲਾਸਿਸ
ਤਾਂ ਕਰਕੇ, ਤੁਸੀਂ ਸ਼ਹਿਰ 'ਚ ਰਹਿੰਦੇ ਹੋ?
ਹਾਂਜੀ, ਮੈਂ ਸ਼ਹਿਰ 'ਚ ਰਹਿੰਦਾ।
ਅੱਛਾ ਸ਼ਹਿਰ 'ਚ ਰਹਿੰਦੇ ਆ, ਉੱਥੇ ਗਰ ਪੋਲਿਊਸ਼ਨ ਵੀ ਹੁੰ ਬੱਚੇ ਵੀ ਗਲੀਆਂ, ਗਲੀਆਂ ਚ ਫਿਰਦੇ ਨੇ ਨਾ ਜ਼ਿਆਦਾਤਰ, ਉਹਨਾਂ ਲਈ ਹੈ। ਕੋਚਿੰਗ, ਕਲਾਸਿਸ ਵਾਲਾ ਬੈਚ, ਬਹੁਤ ਹੀ ਪਰਫੈਕਟ ਹੈ।
ਹਾਂਜੀ,
ਹਾਂਜੀ, ਸਾਡੇ ਤੇ ਇੱਥੇ ਹੁੰਦਾ ਨੀ ਨਾ ਪਿੰਡ ਕਰਕੇ,
ਹਾਂਜੀ,
ਹੋਰ ਦੱਸੋ ਤੁਸੀਂ?
ਸਭ ਵਧੀਆ,
ਵੀ ਤੁਸੀਂ ਕੀ ਕਰਦੇ ਹੋ, ਵੀਰ ਜੀ?
ਹਾਂਜੀ,
ਹਾਂਜੀ, ਤੁਸੀਂ ਕੀ ਕਰਦੇ ਹੋ?
ਮੈਂ ਬਸ, ਟੀਚਰ ਹੀ ਹੈਗਾ ਮੈਂ ਵੀ,
ਹਾਂਜੀ
ਟੀਚਰ ਹੀ ਹੈਗਾ, ਇੰਗਲਿਸ਼
ਅੱਛਾ-ਅੱਛਾ-ਅੱਛਾ, ਟੀਚਰ ਹੋ ਤੁਸੀਂ? ਫਿਰ ਤਾਂ ਤੁਹਾਡੇ ਕੋਲ ਸਟੂਡੈਂਟ ਵਗੈਰਾ ਕਾਫੀ ਹੋਣਗੇ। ਅਗਰ ਤੁਸੀਂ ਵੀ ਟੀਚਰ ਹੋ ਤੇ, ਹਾਂਜੀ, ਤਾਂ ਹੀ ਮੈਂ ਤੁਹਾਨੂੰ ਫਿਰ ਮੈਨੂੰ ਹੁਣ ਸਹੀ ਨੰਬਰ ਮਿਲਿਆ, ਮੈਂ ਸਹੀ ਨੰਬਰ ਲਾਇਆ ਤੁਹਾਨੂੰ ਤੁਹਾਡੇ ਕੋਲ ਤਾਂ ਸਟੂਡੈਂਟ ਹੋਣਗੇ, ਵੱਡੇ ਵੀ, ਵੱਡੇ ਬੱਚੇ ਵੀ ਪੜ੍ਹਾਉਦੇ ਕਿ ਛੋਟੇ ਹੀ।
ਸਿਰਫ ਛੋਟੇ ਬੱਚੇ, ਸਿਰਫ ਛੋਟੇ ਬੱਚੇ, ਤੀ ਤੀਸਰੀ ਤੋਂ ਛੇਵੀਂ ਤੱਕ
ਅੱਛਾ-ਅੱਛਾ, ਤੁਸੀਂ ਛੋਟੇ ਬੱਚੇ ਪੜ੍ਹਾਉਂਦੇ ਹੋ, ਛੋਟੇ ਬੱਚਿਆਂ ਵਾਕੇ ਚ, ਸ਼ੋਰ ਸ਼ਰਾਬਾ ਵੀ ਬਹੁਤ,
ਬਹੁਤ ਸ਼ੋਰ ਕਰਦੇ ਰਏ,
ਹਾਂਜੀ, ਬਹੁਤ ਕਰਦੇ ਛੋਟੇ ਬੱਚਿਆਂ ਦਾ ਇਹ ਹਾਲ ਹੈ, ਸਾਡੇ ਤੇ ਇੱਥੇ ਬੱਚੇ ਗੇਮਾਂ ਗੇਮਾਂ ਖੇਡਦੇ ਰਹਿੰਦੇ ਆ ਨਾ, ਤਾਂ ਥੋੜ੍ਹਾ ਪਤਾ ਨਹੀਂ ਲੱਗਦਾ ਸ਼ਰਾਰਤਾਂ ਵੀ ਕਰਦੇ ਨੇ, ਤਾਂ ਹੀ ਅਸੀਂ ਛੋਟੇ ਵੀ ਸ਼ਾਂਈ ਛੋਟਿਆਂ ਦਾ ਬੈਚ ਅਲੱਗ ਰੱਖਿਆ, ਵੱਡਿਆਂ ਦਾ ਬੈਚ ਅਲੱਗ ਰੱਖਿਆ
ਹਾਂਜੀ,
ਹਾਂਜੀ,
ਐਥੇ ਤਾਂ ਸਾਰੇ ਮਿਕਸ ਹੈ, ਸਾਰੇ ਮਿਕਸ ਬੱਚੇ ਪੜਦੇ ਨੇ
ਹਾਂਜੀ ਹਾਂਜੀ,
ਇੱਕ ਹੀ ਟਾਈਮ ਹੈ, ਤਿਨ ਤੋਂ ਛੇ
ਅੱਛਾ, ਇੱਕ ਟਾਈਮਿੰਗ ਹੈ ਤੁਹਾਡੇ, ਪਰ ਤੁਸੀਂ ਵੀ ਟੀਚਿੰਗ ਵਗੈਰਾ ਕਰਦੇ ਹੋਣੇ, ਮਤਲਬ ਟੀਚਰ ਔ, ਤੁਸੀਂ ਸਵੇਰੇ ਸਕੂਲ ਜਾਂਦੇ ਹੋਣੇ ਸ਼ਾਮੀ ਬੱਚੇ ਬੱਚੇ ਪੜ੍ਹਾਂਦੇ ਹੋੁਣੇ ਉਹ
ਹਾਂਜੀ
ਅੱਛਾ ਅੱਛਾ ਜੀ। ਇਹ ਤੇ ਮਤਲਬ, ਇਹ ਵੀ ਛੋਟਾ ਛੋਟੇ ਬੱਚਿਆਂ ਦਾ ਵੀ ਬੜਾ ਰੌਲਾ ਜਿਹਾ ਹੁੰਦਾ ਹੈ, ਚੱਕਰ ਪੈਂਦਾ ਛੋਟੇ ਬੱਚਿਆਂ ਦਾ ਜ਼ਿਆਦਾ ਕਿਉਕਿ ਸ਼ਰਾਰਤੀ ਹੁੰਦੇ ਨੇ, ਹਾਂ ਕਦੀ ਇਹ ਚਾਹੀਦਾ, ਕਦੀ ਉਹ ਚਾਹੀਦਾ ਕਦੀ ਸਾਨੂੰ ਇਹ ਦੋ, ਕਦੀ ਇਹ ਖਤਮ ਹੋ ਗਿਆ, ਕਦੀ ਉਹ ਖਤਮ ਹੋ ਗਿਆ, ਸਾਡੇ
ਹਾਂਜੀ ਬੱਚੇ ਬਹੁਤ ਤੰਗ ਕਰਦੇ, ਛੋਟੇ ਹੋਏ, ਚਾਹੇ ਵੱਡੇ ਹੋਏ
ਵੱਡੇ ਬੱਚੇ ਵਾਕੇਈ, ਵੀਰ ਜੀ ਬਹੁਤ ਤੰਗ ਕਰਦੇ ਨੇ
ਹਾਂਜੀ
ਚਲੋ ਹਾਂ ਤੁਸੀਂ ਤੁਸੀਂ ਮੈਨੂੰ ਜ਼ਰੂਰ ਕੋਂਟੈਕਟ ਕਰਨਾ, ਤੁਹਾਡੀ ਨਜ਼ਰ 'ਚ ਅਗਰ ਬੱਚੇ ਹੋਣਗੇ, ਵੱਡੇ ਛੋਟੇ
ਠੀਕ ਐ ਜੀ
ਹਾਂਜੀ ਹਾਂਜੀ ਅਗਰ ਮਤਲਬ ਜਿਹੜਾ ਵੀ ਹੋਏ ਅਗਰ ਪੇਰੈਂਟਸ ਨਾਲ ਕੋਂਟੈਕਟ ਕਰਾਂ ਤੁਹਾਡੇ ਕੋਲ ਤੇ ਕਾਫ ਜਾਣਕਾਰੀ ਹੋਏਗੀ, ਉਹਨਾਂ ਦੀ, ਹਾਂਜੀ ਚਲੋ ਠੀਕ ਹੈ ਵੀਰ ਜੀ, ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ